ਹੈਲੋ!
ਹਾਂਜੀ, ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ?
ਸਤਿ ਸ਼੍ਰੀ ਅਕਾਲ ਜੀ, ਵਧੀਆ- ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ?
ਸਭ ਵਧੀਆ ਜੀ, ਹੋਰ ਘਰ ਪਰਿਵਾਰ ਸਭ ਠੀਕ ਠਾਕ?
ਸਭ ਕਿਰਪਾ ਮਾਲਕ ਦੀ, ਰੱਬ ਦੀ ਮੈਹਰ ਹੈ, ਤੁਸੀਂ ਦੱਸੋ?
ਬਸ ਸੱਭ ਵਧੀਆ ਜੀ, ਕਿਰਪਾ ਮਾਲਕ ਦੀ, ਹੋਰ ਕੀ ਕਰਦੇ ਸੀ?
ਬਸ ਬਾਬਾ ਜੀ ਕੁਛ ਕੰਮ ਕਰ ਰਿਹਾ ਸੀਗਾ। ਤੇ ਬਾਕੀ ਚੱਲ ਰਿਹਾ, ਰੱਬ ਦੀ ਮਹਿਰ ਹੈਗੀ ਏ।
ਚਲੋ ਵਧੀਆ ਚੱਲਣਾ ਹੀ ਚਾਹੀਦਾ ਰੁਕਣਾ ਨੀ ਚਾਹੀਦਾ ਵੀਰੇ ਬੱਸ।
ਹਾਂ ਬਿਲਕੁਲ। ਬਿਲਕੁਲ ਜਦੋਂ ਤੱਕ ਸਾਹ ਹੈਗੇ ਤਾਂ ਤੱਕ ਚਲੀ ਜਾਏਗੀ ਚਲੀ ਜਾਣਾ ਕੰਮ ਸਾਰਾ ਜਦੋਂ ਸਾਹ ਮੁੱਕ ਗਏ ਤੇ ਫ਼ਿਰ ਆਪਾ ਹੀ ਚਲੇ ਜਾਣਾ ਹੈ।
ਸਹੀ ਕਹਿ ਰਹੇ ਹੋ ਜਿੰਨਾ ਰੱਬ ਨੇ ਲਿਖਿਆ ਉਨਾ ਤਾਂ ਚਲਾਉਣਾ ਹੀ ਪੈਣੇ ਹੈ।
ਹਾਂ ਉਹਨੇ ਜਿੰਨਾ ਕਿ ਜਿੰਨਾ ਕਿ ਪੈਟਰੋਲ ਰੱਬ ਨੇ ਪਾ ਕੇ ਭੇਜਿਆ ਉਹ ਤੇ ਚਲਾਣਾ ਹੀ ਹੈ
ਹਾਂਜੀ। ਪੈਟਰੋਲ ਤਾਂ ਬਸ ਵੀਰੇ ਪੁੱਛੋ ਹੀ ਨਾ ਵਧੀ ਜਾਂਦੇ ਆ ਰੇਟ ਪੈਟਰੋਲਾਂ ਦੇ ਤਾਂ। ਪਰ ਕਹਿ ਰਹੇ ਕਿ ਵੀਰੇ ਅੱਗੇ ਘੱਟ ਗਏ ਨੇ ਪੈਟਰੋਲ ਦੇ ਰੇਟ ਪਰ ਇੰਡੀਆ ਚ ਕਾਹ ਤੋਂ ਨੀ ਘੱਟ। ਕਰ ਦਾ ਈ ਰੇਟ।
ਨਹੀਂ ਇੰਡੀਆ ਚ ਵੀ ਘੱਟ ਹੋਣਗੇ। ਇੰਡੀਆ ਵਿੱਚ ਇੰਡੀਆ ਵਿੱਚ ਵੀ ਘੱਟ ਹੋਣਗੇ ਕਿਉਂਕਿ। ਅ ਇੱਕ ਪ੍ਰਾਈਵੇਟ ਕੰਪਨੀ ਹੈਗੀ ਹੈ ਨਿਆਰਾ ਕਰਕੇ ਨਾਇਰਾ ਯਾਂ ਨਿਆਰਾ। ਕਰਕੇ ਓਨੇ ਆਪਣੇ ਪੈਟਰੋਲ ਦੇ ਪ੍ਰਾਈਸ ਘੱਟ ਕਰਤੇ ਨੇ। ਉਹਨੇ ਆਪਣੇ ਪੈਟਰੋਲ ਦੇ ਪ੍ਰਾਈਸ ਘੱਟ ਕਰਤੇ ਨੇ ਪੰਜ ਰੁਪਏ ਘਟਾਤੇ ਨੇ ਪੈਟਰੋਲ ਤੇ ਤੇ ਡੀਜ਼ਲ ਦੇ ਤਿੰਨ ਰੁਪਏ ਘਟਾਤੇ ਨੇ ਉਹਨਾਂ ਨੇ।
ਅੱਛਾ ਜੀ।
ਹਾਂ ਤੇ ਉਹ ਸਸਤਾ ਕਰਤਾ ਉਹਨਾਂ ਨੇ
ਅੱਛਾ ਵਧੀਆ ਫਿਰ ਤਾਂ ਵਿਰੇ ਮਤਲਬ ਕਿ ਤੋਂ
ਹੈ ਕਿ ਆਉਣ ਵਾਲੇ ਟਾਈਮ ਤੇ ਹੋਰ ਵੀ ਕੰਪਨੀਆਂ ਕਰਨਗੀਆਂ ਫਿਰ
ਭੋਜਨ ਤਾਂ ਵਧੀਆ ਵੀਰੇ ਮੈਂ ਤਾਂ ਪੈਟਰੋਲ ਪਵਾਉਣਾ ਸੀਗਾ ਮੈਂ ਤਾਂ ਪਵਾਉਂਦਾ ਨੀ ਪਿਆਸਦੇੇ
ਬਿਨਾਂ ਪੈਟਰੋਲ ਦੇ ਗੱਡੀ ਕਿਸ ਤਰ੍ਹਾਂ ਚਲਾ ਰਹੇ ਹੋ ਫਿਰ
ਬਸ ਮੈਂ ਇੱਕ ਵਾਰੀ ਪਵਾਇਆ ਸੀ ਉਦੋਂ ਜਦੋਂ ਨੜਿਨਵੇਂ ਸੀਗਾ ਤੇ ਉਦੋਂ ਮੈਂ ਟੈਂਕੀ ਫੁੱਲ ਕਰਾ ਲਈ ਸੀਗੀ ਤੇ ਬਸ ਅਜੇ ਉਹੀ ਚੱਲਦਾ ਪਿਆ ਵਾ
ਹੈਲੋ ਫਿਰ ਤਾਂ ਵਧੀਆ ਮਾਈਲੇਜ ਮਿਲਦੀ ਬਈ ਤੁਹਾਨੂੰ
ਹਾਂ ਵੀਰੇ ਅਹ ਮੈਂ ਨਵੀਂ ਮੋਟਰਸਾਈਕਲ ਲਈ ਸੀਗੀ ਤੇ ਉਹਦੇ ਵਿੱਚ ਹਾਂਜੀ ਤੇ ਉਹਦੇ ਵੀ ਆਪਾਂ ਟੈਂਕੀ ਫੁਲ ਕਰਾ ਲਈ ਸੀ ਵੀਰੇ ਇੱਕ ਸੌ ਦੋ ਰੁਪਈਏ
ਇੱਕ ਸੌ ਦੋ ਰੁਪਈਏ ਸਾਡੇ ਇੱਥੇ ਇੱਕ ਸੌ ਬਾਰਾਂ ਰੁਪਏ ਦਸ ਰੁਪਏ ਦਾ ਫ਼ਰਕ ਆ ਜਾਂਦਾ ਇੱਥੇ
ਉਹ ਤੇ ਬਹੁਤ ਮਹਿੰਗਾ ਇਥੇ ਤਾਂ ਫਿਰ
ਹਾਂ ਬਹੁਤ ਜ਼ਿਆਦਾ ਮਹਿੰਗਾ ਹੈ
ਮੈਂ ਉਹੀ ਮੈਂ ਹੁਣ ਸਕੂਟੀ ਵਿੱਚ ਤੇਲ ਪਵਾਇਆ ਸੀ ਆਪਦੀ ਤੇ ਪਹਿਲਾਂ ਮੇਰਾ ਚਾਰ ਸੌ ਵਿੱਚ ਤੇਲ ਮੇਰਾ ਪੈ ਜਾਂਦਾ ਸੀਗਾ ਮਤਲਬ ਚਾਰ ਸੌ ਸਾਢੇ ਚਾਰ ਸੌ ਵਿੱਚ ਸਕੂਟੀ ਦਾ ਟੈਂਕੀ ਫੁੱਲ ਹੋ ਜਾਂਦੀ ਸੀਗੀ ਕਿਉਂਕਿ ਉਹਦੀ ਸਾਢੇ ਚਾਰ ਪੰਜ ਲੀਟਰ ਦੀ ਟੈਂਕੀ ਆ ਤੇ ਹੁਣ ਉਹੀ ਉਹੀ ਟੈਂਕੀ ਮੇਰੀ ਪੰਜ ਸੌ ਅਹ ਪੰਜ ਸੌ ਵੀਹ ਤੀਹ ਰੁਪਏ ਦੀ ਹੁੰਦੀ ਆ ਫੁੱਲ
ਉਹੀ ਪੈਟਰੋਲ ਦਾ ਰੇਟ ਵੱਧ ਗਿਆ ਹਾਂ ਪੈਟਰੋਲ ਦਾ ਰੇਟ ਵੱਧ ਗਿਆ ਤੇ ਮੈਂ ਵੀ ਇੱਥੇ ਹੁਣ ਪੈਟਰੋਲ ਦਾ ਇਹੀ ਕਰਦਾ ਜਦੋਂ ਭਰਾਨਾ ਹੁੰਦਾ ਤੇ ਟੈਂਕ ਫੁੱਲ ਕਰਾ ਲੈਦੇ ਆ ਅਦਰਵਾਈਜ਼ ਕਈ ਵਾਰੀ ਤਾਂ ਇਹੀ ਹੁੰਦਾ ਕਿ ਬੰਦੇ ਮਨਾ ਕਰ ਦਿੰਦੇ ਨੇ ਕਿ ਨਹੀਂ ਵੀ ਅਹ ਮੈਕਸੀਮਮ ਜਿਹੜਾ ਮਿਲੇਗਾ ਪੰਜ ਸੌ ਰੁਪਏ ਦਾ ਮਿਲੇਗਾ ਉਸ ਤੋਂ ਵੱਧ ਨੀ ਮਿਲ ਸਕਦਾ
ਪਰ ਅੱਜ ਤੋਂ ਤਾਂ ਹੁਣ ਜੇ ਹੋ ਗਿਆ ਨਾ ਕੋਈ ਲਿਮਿਟ ਨਹੀਂ ਹੈਗੀ ਅੱਜ ਤੋਂ ਤਾਂ ਕੁਛ ਅ
ਨਹੀਂ ਉਹ ਤਾਂ ਕਰਤਾ ਇਹਨਾਂ ਨੇ ਕੁਛ ਆਇਆ ਗਾ ਕਿ ਇੱਕ ਇੱਕ ਜੁਲਾਈ ਤੋਂ ਸ਼ਾਇਦ ਲਿਮਿਟ ਉਹਨਾਂ ਨੇ ਘਟਾਤੀ -ਹਟਾਤੀ ਹੈ। ਤੇ, ਵਧੀਆ- ਵਧੀਆ ਤੇ।
ਹਾਂਜੀ- ਹਾਂਜੀ। ਪਰ ਵੀਰੇ ਇਹ ਪੈਟਰੋਲ ਦੇ ਵਧਣ ਨਾਲ ਤੁਸੀਂ ਦੇਖਿਆ ਹੋਊਗਾ ਬਹੁਤ ਚੀਜ਼ਾਂ ਦੇ ਰੇਟ ਵੀ ਵੱਧ ਗਏ ਨੇ। ਜਿਹੜੀ ਚੀਜ਼ ਪਹਿਲਾਂ ਮੰਨ ਲਓ ਪੰਜਾਹ ਰੁਪਏ ਦੀ ਮਿਲਦੀ ਸੀ ਉਹ ਸੱਤਰ ਰੁਪਏ ਦੀ ਹੋ ਗਈ ਵੀਹ ਰੁਪਏ ਦਾ ਆਈਟਮ ਤੇ ਪਿੱਛੇ ਫਰਕ ਪੈ ਗਿਆ।
ਉਹ ਤਾਂ ਦੇਖੋ ਪਤਾ ਕਿ ਸਾਡੇ ਇੱਥੇ ਇੱਕ ਤਾਂ ਇਹ ਵੀ ਹੈਗਾ ਨਾ ਮਾਨਸਿਕਤਾ ਇਹੀ ਹੈਗੀ ਹੈ। ਕਿ ਜਦੋਂ ਕੋਈ, ਕੋਈ ਚੀਜ਼ ਇਨਕਰੀੀਜ਼ ਹੋਈ ਜਾਵੇ ਪੈਟਰੋਲ ਦਾ ਰੇਟ ਵਧਿਆ। ਇਹ ਸਾਰਿਆਂ ਦੇ ਫਿਰ ਇੰਪੈਕਟ ਭਾਵੇਂ ਪੱਚੀ ਪੈਸੇ ਦਾ ਆਏ। ਲੇਕਿਨ ਪੈਸੇ ਉਹਨਾਂ ਨੇ ਕੱਟ ਕਰਦੇ ਨੇ ਇਨਕਰੀਜ਼ ਜ਼ਿਆਦਾ। ਉਹ ਯਾਦ ਹੋਏਗਾ ਜਦੋਂ ਕੇਦਾਰਨਾਥ ਦੇ ਅੰਦਰ ਉਹ ਪੂਰਾ ਆਇਆ ਸੀਗਾ। ਪੂਰਾ ਹਹਾਕਾਰ ਮਚ ਗਿਆ ਸੀਗਾ। ਪੰਜ- ਪੰਜ ਸੌ ਰੁਪਏ ਦੀਆਂ ਬੋਟਲਾਂ ਭੇਚੀ ਸੀ। ਵੇਚੀਆਂ ਸੀਗੀਆਂ ਉੱਥੇ ਲੋਕਾਂ ਨੇ ਪਾਣੀ ਦੀਆਂ।
ਹਾਂਜੀ -ਹਾਂਜੀ -ਹਾਂਜੀ।
ਤੇ ਉਹ ਉੱਥੇ ਤਾਂ ਫਿਰ ਇੱਥੇ ਤਾਂ ਮੌਕਾ ਲੱਭਦੇ ਨੇ ਲੋਕੀ। ਦੇਖਦੇ ਨੇ ਕਿ ਅਫਸਰ ਕਿੱਥੇ ਮਿਲ ਰਿਹਾ। ਤੇ ਕਿੱਥੇ ਜਾ ਕੇ ਕਰਕੇ ਆਪਾਂ ਪੈਸੇ ਕਮਾ ਸਕਦੇ ਹਾਂ। ਇਹ ਉਹ ਚੱਕਰ ਹੈ।
ਹਾਂਜੀ- ਹਾਂਜੀ- ਹਾਂਜੀ, ਸਹੀ ਕਹਿ ਰਹੇ ਹੋ। ਉਹੀ
ਪੈਟਰੋਲ ਦਾ ਪ੍ਰਾਈਸ, ਪੈਟਰੋਲ ਦੇ ਪੈਸੇ ਘੱਟ ਕੀਤੇ ਸਰਕਾਰਾਂ ਨੇ। ਜਾਂ ਪੈਟਰੋਲ ਦੀ ਕੰਪਨੀਆਂ ਨੇ। ਚੀਜ਼ਾਂ ਦੇ ਪੈਸੇ ਨਹੀਂ ਘੱਟ ਕਰਨੇ ਲੋਕਾਂ ਨੇ।
ਹਾਂ ਉਹੀ ਤਾਂ ਵੀਰੇ ਮਤਲਬ ਕਿ ਹੁਣ ਤੁਸੀਂ ਦੇਖੋਗੇ। ਅਸੀਂ ਜਿਵੇਂ ਹੁਣ ਕਿਤੇ ਬੱਸ ਤੇ ਜਾਂਦੇ ਹਾਂ ਮੰਨ ਲਓ। ਤੇ ਜੇ ਪੈਟਰੋਲ ਦੇ ਰੇਟ ਵਧਣਗੇ ਤਾਂ ਉਹਨਾਂ ਨੇ ਬੱਸ ਦੇ ਕਿਰਾਏ ਦੇ ਰੇਟ ਵਧਾ ਦਿੰਦੇ ਨੇ। ਠੀਕ ਆ। ਜਦੋਂ ਘਟਣਗੇ ਉਦੋਂ ਕਿਉਂ ਨਹੀਂ ਘਟਾਉਂਦੇ ਗਏ।
ਉਹ ਉਹੀ ਚੱਕਰ ਹੈ ਨਾ ਕਿ ਉਹ ਨਹੀਂ ਕਰਦੇ ਨਾ ਫਿਰ ਜਦੋਂ ਘਟਾਉਂਦੇ ਨੇ ਤੇ ਫਿਰ ਉਹਨੂੰ ਲੱਗਦਾ ਕਿ ਠੀਕ ਹੈ ਹੁਣ ਆਦਤ ਪਏਗੀਈ ਲੋਕਾਂ ਨੂੰ। ਤੇ ਚਲਾਈ ਜਾਓ। ਫੇਰ ਉਹੀ ਕੰਮ ਕਰੀ ਚ' ਚਲੀ ਜਾਓ।
ਤੇ ਹਾਂ ਫੇਰ ਉਹਦੇ ਪਿੱਛੇ ਹੀ ਹੁੰਦਾ ਮਤਲਬ ਸਰਕਾਰ ਵੀ ਖੇਲਦੀ ਹੈ ਦੇਖੋ। ਹੁਣ ਜਵੇਂ ਮੰਨ ਲਓ ਸਰਕਾਰ ਨੇ ਪਹਿਲਾਂ ਚੁਰਾਨਵੇਂ ਸੀਗਾ ਦਿੱਲੀ ਵਿੱਚ ਰੇਟ। ਤੇ ਅੱਠ ਰੁਪਈਏ ਵਧਾ ਤੇ ਇੱਕ ਸੌ ਦੋ ਹੋ ਗਿਆ ਹਨਾ। ਤੇ ਸਰਕਾਰ ਹੁਣ ਤੇ ਮੰਨ ਲਓ ਪੰਜ ਰੁਪਏ ਘੱਟ ਵੀ ਕਰ ਦੂਗੀ। ਪਰ ਚੁਰਾਨਵੇਂ ਤੇ ਵਾਪਸ ਤਾਂ ਨਹੀਂ ਲੈ ਕੇ ਆਊਗੀ।
ਉਹ ਤਾਂ ਮੁਸ਼ਕਿਲ ਹੈਗਾ ਕਿਉਂਕਿ, ਜਿਹੜੀ ਪੈਟਰੋਲ ਦੀ ਕੰਪਨੀਆਂ ਹੈਗੀਆਂ ਨੇ ਉਹਨਾਂ ਦਾ ਵੀ ਤਾਂ ਘਾਟਾ ਪੈਂਦਾ ਨਾ ਉਹਨਾਂ ਨੂੰ ਉਹਦੇ ਲੋਸ ਹੁੰਦਾ ਕਿਉਂਕਿ ਸਬਸਿਡੀ ਬਹੁਤ ਜ਼ਿਆਦਾ ਦੇਣੀ ਪੈਂਦੀ ਹੈ ਉਹਨਾਂ ਨੂੰ। ਸਾਰਾ ਕੁਝ ਦੇਖਣਾ ਪੈਂਦਾ ਸਭ ਤੋਂ ਵੱਡਾ ਤਾਂ ਸਿਸਟਮ ਇਹ ਹੈਗਾ ਨਾ ਕਿ ਪੈਟਰੋਲ ਦਾ ਪ੍ਰਾਈਜ਼ ਹਰ ਹਰ ਸਟੇਟ ਦੇ ਅੰਦਰ, ਹਰ ਸਿਟੀ ਦੇ ਅੰਦਰ ਵੱਖ -ਵੱਖ ਹੈਗਾ ਹੈ ਇੱਕੋ ਨੀ ਹੈਗਾ। ਆਹੋ ਤੇ ਹਾਂ। ਤੇ ਉਹ ਜਦੋਂ, ਪਿੱਛੇ ਹੋਇਆ ਸੀਗਾ ਜੀ ਐਸ ਟੀ ਕਾਂਸਿਲ ਕੀਤੀ ਸੀ ਬੈਠੀ ਸੀਗੀ।
ਤੇ ਇਹਨਾਂ ਨੇ ਆਪਣੀ ਤਰਫੋਂ ਦਿੱਤਾ। ਕੀਤਾ ਸੀਗਾ ਕਿ ਔਫਰ ਕਿ ਵੀ ਤੁਸੀਂ ਇੱਕ ਕੰਮ ਕਰੋ ਪੈਟਰੋਲ ਦਾ ਜੀ ਐਸ ਟੀ ਇੱਕ ਫਾਈਨਲ ਕਰ ਦਿੰਦੇ ਆ। ਅਠਾਰਾਂ ਪਰਸੈਂਟ, ਅਠਾਈ ਪਰਸੈਂਟ ਜਾਂ ਜੋ ਵੀ ਕਰਨਾ ਤੇ ਉਹਦੇ ਕਰਕੇ ਕੀ ਹੋਏਗਾ ਕਿ ਪੈਟਰੋਲ ਦੇ ਪ੍ਰਾਈਸ ਘੱਟ ਹੋ ਜਾਣਗੇ। ਲੇਕਿਨ ਪ੍ਰੋਬਲਮ ਕੀ ਹੈ ਕਿ ਇਹ ਜਿਹੜਾ ਫਿਊਲ ਹੈਗਾ ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਤੇ ਇਹਦੇ ਤੋਂ ਨਾ ਜਿਹੜੇ- ਜਿਹੜੇ ਸਟੇਟਸ ਹੁੰਦੇ ਨੇ ਜਿਹੜੀ- ਜਿਹੜੀ ਸਰਕਾਰਾਂ ਹੁੰਦੀਆਂ ਨੇ ਸਟੇਟ ਦੀਆਂ। ਰਾਜਯ ਸਰਕਾਰਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਰਵੈਨਿਊ ਆਉਂਦਾ ਤੇ ਕੋਈ ਵੀ ਆਪਣਾ ਰਵੈਨਿਊ ਨਹੀਂ ਛੱਡਣਾ ਚਾਹੁੰਦਾ।
ਹਾਂਜੀ ਉਹ ਤਾਂ ਹੈ ਹੀ।
ਕਿ ਤਾਂ ਕਰਕੇ ਨਾ ਉਹ ਪ੍ਰੋਬਲਮ ਹੈ ਕਿ ਕੋਈ ਵੀ ਮਤਲਬ ਇਸ ਤਰੀਕੇ ਦੇ ਨਾਲ ਨਹੀਂ ਕਰਦਾ।
ਹਾਂਜੀ- ਹਾਂਜੀ- ਹਾਂਜੀ। ਪਰ ਇੱਦਾਂ ਮਤਲਬ ਕਿ ਜੇ ਮੈਂ ਤਾਂ ਇਹੀ ਸੋਚਦਾ ਕਿ ਜੇ ਚੀਜ਼ ਦੇ ਤੁਸੀਂ ਰੇਟ ਵਧਾ ਰਹੇ ਹੋ, ਪੈਟਰੋਲ ਦੇ ਵਧਣ ਨਾਲ ਤੇ ਤੁਹਾਨੂੰ ਘਟਾਉਣੇ ਵੀ ਚਾਹੀਦੇ ਆ, ਜੇ ਉਹਦਾ ਰੇਟ ਘੱਟ ਹੋ ਗਿਆ।
ਉਹ ਫਿਰ ਉਹੀ ਹੈ ਨਾ ਕਿ ਜਿਹੜੇ ਉਹ ਹੈਗੇ ਨੇ ਆਪਣਾ ਮੈਨੂਫੈਕਚਰਰ ਹੈਗੇ ਨੇ ਜਿਹੜੇ ਜਾਂ ਜਿਹੜੇ ਕੋਈ ਹੋਰ ਬੰਦੇ ਹੈਗੇ ਨੇ ਉਹ ਨੀ ਘੱਟ ਕਰਦੇ ਨਾ ਫਿਰ ਹੁਣ ਦੇਖੋ ਨਾ ਜੇ ਤੁਸੀਂ ਦੁਕਾਨਦਾਰ ਹੈਗੇ ਤੁਹਾਡਾ ਆਪਣੀ ਦੁਕਾਨ ਹੈਗੀ ਕੋਈ, ਠੀਕ ਹੈ। ਤੁਹਾਨੂੰ ਇੱਕ ਰੇਟ ਕਿਸੇ ਦੀ ਚੀਜ਼ ਦਾ ਮਿਲਿਆ ਥੋੜਾ ਜਿਹਾ ਜ਼ਿਆਦਾ ਉਹ ਕਰਤਾ ਤੁਸੀਂ ਤੇ ਤੁਸੀਂ ਘੱਟ ਕਰੋਗੇ ਨੀ ਜਾਂ ਕੋਈ ਫਿਰ ਤੁਸੀਂ ਆਪਣਾ ਫਰੂਟ ਵੇਚਣ ਵਾਲੇ ਹੈਗੇ ਐ, ਰੇਹੜੀ ਲਾਉਣ ਵਾਲੇ, ਠੀਕ ਹੈ। ਤੁਸੀਂ ਉਹ ਡੇਲੀ ਫ ਕਰ ਦਿਓ ਜਿਵੇਂ ਤੁਸੀਂ ਤੁਹਾਨੂੰ ਅੰਬ ਮਿਲ ਗਿਆ। ਅੰਬਾਂ ਦਾ ਸੀਜਨ ਅੱਜ ਕੱਲ੍ਹ ਹੈਗਾ ਹੈ। ਅੰਬ ਮਿਲੇ ਪਿੱਛੋਂ ਪੰਜਾਹ ਰੁਪਏ ਕਿੱਲੋ, ਤੁਸੀਂ ਅੱਸੀ ਰੁਪਏ ਵੇਚਦੇ ਪਿੱਛੋਂ ਅੱਸੀ ਰੁਪਏ ਮਿਲੇ, ਤੁਸੀਂ ਇੱਕ ਸੌ ਵੀਹ ਰੁਪਏ ਵੇਚੇ। ਤੇ ਜੇ ਫਿਰ ਘੱਟ ਹੋ ਗਿਆ ਪ੍ਰਾਈਜ਼ ਤੇ ਤੁਸੀਂ ਫਿਰ ਘੱਟ ਕਰਤਾ। ਲੇਕਿਨ ਜਿਹੜੀ ਦੁਕਾਨਾਂ ਹੁੰਦੀਆਂ, ਜਿਹੜੇ ਬ੍ਰੈਂਡਸ ਹੁੰਦੇ ਨਾ ਉਹ ਨਹੀਂ ਘੱਟ ਕਰਦੇ।
ਹਾਂਜੀ- ਹਾਂਜੀ- ਹਾਂਜੀ ਪਰ ਉਹ ਕਰਨੇ ਚ ਚਾਹੀਦੇ ਆ ਉਹਨਾਂ ਨੂੰ ਵੀ ਮਤਲਬ ਕਿ ਏਦਾਂ ਨੀ ਕਰਨਾ ਚਾਹੀਦਾ ਕਿ ਹਰੇਕ ਚੀਜ਼ ਵਿੱਚ ਹੀ ਤੁਸੀਂ ਅਹ ਵਧਾਈ ਚੱਲੋ ਰੇਟ ਤੇ ਮੁੜ ਕੇ ਘਟਾਉਣ ਦੇ ਨਾਂ ਤੇ, ਬਾਈ ਚਲੋ ਜੀ ਹੁਣ
ਲੋਕਾਂ ਨੂੰ ਬੜੀ ਪ੍ਰੋਬਲਮ ਹੁੰਦੀ ਹੈ ਨਾ ਮਤਲਬ ਅਹ ਕੁਛ ਤਾਂ ਚਲੋ ਹੈਗੇ ਨੇ ਜਿਹੜੇ ਜਿਹਨਾਂ ਦਾ ਕੰਮ ਹੈਗਾ ਵਧੀਆ, ਉਹਨਾਂ ਨੂੰ ਫ਼ਰਕ ਹੀ ਨਹੀਂ ਪੈਂਦਾ ਤੇ ਜਿਹੜੇ ਕੁਛ ਇਸ ਤਰ੍ਹਾਂ ਵੀ ਹੈਗੇ ਨੇ, ਜਿਹੜੇ ਵਿਚਾਰੇ ਲਾਚਾਰ ਹੈਗੇ ਨੇ, ਜਿਹਨਾਂ ਦੇ ਕੋਲ ਸੋਰਸਿਸ ਨਹੀਂ ਹੈਗੇ। ਇਨਕਮ ਦੇ ਜਾਂ ਘੱਟ ਇਨਕਮ ਹੈਗੀ, ਉਹਨਾਂ - ਉਹਨਾਂ ਉਹਨਾਂ ਲਈ ਪ੍ਰੋਬਲਮ ਹੈਗਾ।
ਹਾਂਜੀ- ਹਾਂਜੀ। ਹੋਗੀ ਚੈੱਕ। ਮਤਲਬ ਇਹ ਤਾਂ ਵੀ ਹੋਣਾ ਚਾਹੀਦਾ ਵੀ ਮਤਲਬ ਲੋਕ ਤੇ ਇੱਥੇ ਮੈ ਕਹਿੰਦੇ ਨੱਥ ਪਾਉਣੀ ਚਾਹੀਦੀ ਆ ਰੇਟਾਂ ਨੂੰ ਵੀ। ਨਹੀਂ, ਤਾਂ ਇੱਦਾਂ ਹੀ ਵਧੀ ਜਾਂਦੇ ਨੇ ਰੇਟ, ਪਹਿਲਾਂ ਸਿਲੰਡਰ ਦਾ ਰੇਟ ਨੌ ਸੌ ਤੇਰਾਂ ਰੁਪਏ ਸੀ, ਹੁਣ ਨੌ ਸੌ ਤਰਤਾਲੀ ਹੋ ਗਿਆ। ਹੁਣ ਕਹਿੰਦੇ ਕਿ ਇਹ ਕੋਈ ਤੁਹਾਨੂੰ ਉਹੋ ਅਹ ਜ਼ਰੂਰ, ਅਹ ਫਿਰ ਗੈਸ ਆਪਾਂ ਨੂੰ ਮਿਲ ਗਈ, ਹੁਣ ਸਿਲੰਡਰ ਦੇ ਰੇਟ ਥੋੜੀ ਘੱਟਣੇ ਆ। ਫੇਰ ਉਨੇ ਹੀ ਵੱਧ ਜਾਣੇ ਨੇ।
ਨਹੀਂ ਹੋ ਸਕਦਾ, ਜੇ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਇਫੈਕਟ ਆਏ ਤੇ ਫੇਰ ਤਾਂ ਕਰਕੇ ਕੁਝ ਘੱਟ ਕਰਦੇ ਦੇਣ। ਹਾਂ। ਉਹ ਹੋ ਸਕਦਾ ਹੈ, ਉਹ ਤਾਂ ਕੋਈ ਨਹੀਂ। ਉਹ ਹੋ ਸਕਦੈ ਵੈਸੇ ਵੀ ਫਿਰ ਇਲੈਕਸ਼ਨ ਦਾ ਟਾਈਮ ਆਏਗਾ ਨਾ ਤੇ ਫੇਰ ਆਪਣੇ ਆਪ ਹੀ ਸਾਰਾ ਕੁਛ ਘੱਟ ਜਾਣਾ ਫੇਰ।
ਘੱਟ ਜਾਣਾ। ਸਹੀ ਕਹਿ ਰਹੇ ਹੋ, ਹੋ, ਹੋ। ਫੇਰ ਤਾਂ ਸਰਕਾਰਾਂ ਨੇ ਕਰ ਹੀ ਦੇਣਾ ਹੁਣ ਪੰਗਾ ਹਾਂਜੀ- ਹਾਂਜੀ।
ਬੰਗਾਲ ਦਾ ਇਲੈਕਸ਼ਨ ਸੀਗਾ, ਤਮਿਲਨਾਡੂ ਇੱਕ-ਇੱਕ, ਦੋ ਦੋ- ਚਾਰ, ਹੋਰ ਆਸਾਮ ਦੇ ਸੀਗੇ ਕਰਨਾਟਕਾ ਦਾ ਸੀਗਾ ਸ਼ਾਇਦ ਤੇ ਕੇਰਲਾ ਦਾ ਸੀਗਾ। ਤੇ ਉਸ ਕਰਕੇ ਕੋਈ ਵੀ ਪ੍ਰਾਈਜ਼ ਨਹੀਂ ਇੰਕ੍ਰੀਜ਼ ਕੀਤੇ। ਜਦੋਂ ਇਲੈਕਸ਼ਨ ਮੁੱਕ ਗਏ, ਰਿਜ਼ਲਟ ਆ ਗਿਆ ਤਾਂ ਇਮੀਡੇਟ ਇੰਕ੍ਰੀਜ਼ ਹੋ ਗਿਆ ਪ੍ਰਾਈਜ਼।
ਹਾਂਜੀ।
ਉਹ ਫਿਰ ਸਰਕਾਰਾਂ ਮੈਂ ਉਹੀ ਕੰਮ ਕਰਨਾ ਹੁੰਦਾ, ਜਦੋਂ ਇਲੈਕਸ਼ਨ ਦਾ ਟਾਈਮ ਆਏਗਾ, ਆਪਣੇ ਆਪ ਸਭ ਕੁਛ ਠੀਕ ਹੋ ਜਾਣਾ। ਬਾਕੀ ਤੇ ਚੱਲਦਾ ਰਹੇਗਾ।
। ਹਾਂਜੀ-ਹਾਂਜੀ, ਹਾਂਜੀ।
ਬਾਕੀ ਦੇਖੋ, ਉਹ ਵੀ ਇਹ ਗੱਲ ਨਾ ਵੀਰੇ, ਤੁਸੀਂ ਜੋਬ ਕਰਦੇ ਹੋ, ਠੀਕ ਹੈ? ਤੁਸੀਂ ਵੀ ਚਾਹੁੰਦੇ ਹੋ ਕਿ ਵੀ ਸਾਡਾ ਇਨ ਇੰਕਰੀਮੈਂਟ ਹੋਏ, ਠੀਕ ਹੈ?
ਹਾਂ।
ਹੁਣ, ਜਿਵੇਂ ਅਹ ਇੱਕ ਹੋਟਲ ਦੀ ਗੱਲ ਕਰਦਾ ਮੈਂ ਇੱਥੇ, ਜਿੱਥੇ ਰਹਿੰਦਾ, ਮੈਂ ਇੱਕ ਹੋਟਲ ਹੈਗਾ, ਉੱਥੋਂ ਉੱਥੇ ਦੋ ਹਜ਼ਾਰ ਸਤਰਾਂ ਦੇ ਅੰਦਰ ਵੀ ਮੈਂ ਛੇ ਸੌ ਤੀਹ ਰੁਪਏ ਦਾ, ਲਿੱਤਾ ਸੀਗਾ ਕਮਰਾ। ਅੱਜ ਵੀ ਜਦੋਂ ਮੈਂ ਉਹਨੂੰ ਪੁੱਛਦਾ ਕਿ ਕਿੰਨੇ ਦਾ ਕਮਰਾ ਦਊਗੇ? ਉਹ ਕਹਿੰਦਾ ਛੇ ਸੌ ਤੀਹ ਰੁਪਏ, ਮੈਨੂੰ ਤੋ ਲੱਗੀ ਨਹੀਂ ਮਹਿੰਗਾਈ ਸੀ। ਹੇ, ਹੇ, ਹੇ, ਹੇ। ਤੇ ਉਹ ਹੈ, ਚਲੋ ਕੋਈ ਨਾ ਬ ਬਈ, ਆਪਣਾ
ਹਾਂਜੀ।
ਕਰਦੇ ਹਾਂ ਫਿਰ ਅਰਾਮ ਨਾਲ ਗੱਲ।
ਹਾਂਜੀ-ਹਾਂਜੀ, ਹਾਂਜੀ।
ਚਲੋ, ਧਿਆਨ
ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਹਾਂਜੀ, ਹੋਰ ਸਭ ਠੀਕ-ਠਾਕ?
ਹਾਂ, ਬਾਕੀ ਸਭ ਵਧੀਆ ਤੇ ਚਲੋ ਫਿਰ, ਠੀਕ ਹੈ ਭਾਜੀ ਕਰਦੇ ਹਾਂ ਫਿਰ ਗੱਲ, ਓਕੇ ਜੀ, ਸਤਿ ਸ਼੍ਰੀ ਅਕਾਲ।
ਜੀ ਵੀਰੇ, ਓਕੇ। ਸਤਿ ਸ਼੍ਰੀ ਅਕਾਲ ਜੀ।